ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਐ ਤੁਹਾਡੇ!
ਬਸ ਵਧੀਆ ਸਭ। ਠੀਕ ਐ ਬਸ ਬੈਠੇ ਸੀ ਫਰੀ ਬੈਠੇ ਸੀ। ਜੀ ਨੇ ਰੋਟੀ ਰੁਟੀ ਖਾ ਕੇ ਬਸ ਵਿਹਲੇ ਬੈਠੇ!
ਅੱਛਾ ਬਸ ਮੈਂ ਵੀ ਫ੍ਰਰੀ ਬੈਠੀ ਸੀ ਰੋਟੀ ਰੋਟੀ। ਬਣਾਈਏ ਤੇ ਹਾਂ ਮੈਨੂੰ ਅਜੇ ਭੁੱਖ ਨਹੀਂ ਸੀ। ਬੱਚਿਆਂ ਨੇ ਖਾਧੀ ਐ ਉਹ ਵੀਰ ਜੀ ਆਏ ਸੀ ਵੱਡੇ ਉਹਨੂੰ ਖਾ ਗਏ ਨੇ!
ਅੱਛਾ ਠੀਕ ਐ, ਆਪਣਾ ਟਾਈਮ। ਨਾਲ ਟਾਈਮ ਵੀ ਹੋਇਆ ਪਿਆ ਰੋਟੀ ਦਾ ਨਾ ਟਾਈਮ ਵੀ ਹੋਇਆ ਪਿਆ।
ਹਾਂ, ਸਭ ਦੀ ਉਹ ਫਿਰ ਮੈਂ ਕਿਹਾ ਹਜੇ ਮੈਨੂੰ ਮਨ ਨੀ ਕਰ ਰਿਹਾ ਭੁੱਖ ਨੀ ਲੱਗ ਰਹੀ। ਮੈਂ ਬਾ ਚੋਂ ਖਾਗੀ! ਕੁੜੀ ਨੂੰ ਖਵਾਈ ਰੋਟੀ। ਬੇਟੀ ਆ ਗਈ ਮੇਰੀ ਬੇਟਾ ਨਹੀਂ ਆਇਆ। ਬੇਟਾ ਸਾਡੇ ਚਾਰਾ ਹੈਗਾ ਹਾਂ ਬੇਟੀ ਆ ਗਈ। ਹੋਰ ਕੀ ਕਰ ਰਹੇ ਸੀ ਤੁਸੀਂ ਥੱਕ ਜਾਏਗਾ ਉਹਨੂੰ ਬੜਾ ਲੰਬਾ ਟਾਈਮ ਹੋ ਗਿਆ ਉਹਦਾ! ਸਕੂਲ ਦਾ
ਹਾਂ ਕੀ ਕਰੋਗੇ।
ਉਹੀ ਤੇ ਥੱਕ ਜਾਏਗਾ ਬੇਚਾਰਾ ਸਵੇਰੇ ਤਿੰਨ ਪਰੋਂਟੇ ਪੈਕ ਕਰਕੇ ਦੇ ਦਿੱ ਸੀ ਮੈਂ ਕਿਹਾ ਬੇਟਾ ਭੁੱਖ ਲੱਗੇ ਗੀ ਤੇ
ਹਾਂ, ਸਭ ਚਾਂਦੇ ਬੰਦਾ ਗਰਮੀ ਚ ਪੈ ਗਿਆ ਗਰਮੀ ਬਹੁਤ ਐ ਨਾ।
ਇਹ ਮੌਸਮ ਥੋੜਾ ਠੀਕ ਹੋਇਆ ਹੋਇਆ ਮੌਸਮ ਬਾਰਿਸ਼ ਨਹੀਂ ਹੋਈ ਐ। ਲੇਕਿਨ ਵੈਸੇ ਮੌਸਮ ਨਾ ਇੱਕਦਮ ਧੁੱਪ ਨੀ ਚੜੀ ਹੋਈ ਬਦਲੀ ਬਣੀ।
ਹੂੰ, ਬਸ ਇੱਥੇ ਵੀ ਇਹੀ ਹਾਲ ਐ ਇੱਥੇ ਵੀ ਇਹੀ ਹਾਲ ਐ ਮੌਸਮ ਸੰਭਣਿਆ ਪਿਆ ਮੀਂਹ ਪਵੇ ਤਾਂਹੀ ਨਾ ਮੀਂਹ ਥੋੜਾ ਬਹੁਤ ਕਣੀਆਂ ਆਈਆਂ ਕਣੀਆਂ ਏਥੇ। ਸਵੇਰੇ ਥੋੜ੍ਹੀ ਬਹੁਤ ਪਈਆਂ ਕਣੀਆਂ ਤੇ
ਜੀ,
ਤੇ ਉਹਦੇ ਬਾਅਦ ਖੁੱਲਕੇ ਬਾਰਿਸ਼ ਨਹੀਂ ਹੋਈ ਖੁੱਲਕੇ ਹੋਵੇ ਤਾਂਹੀ।
ਬਸ ਇਹੀ ਇੱਥੇ ਹਾਲ ਥੋੜਾ ਥੋੜ੍ਹਾ ਹੁੰਦਾ। ਹੋਰ ਉਮਰ ਸੋ ਜਾਂਦੀ ਜੇ ਰਸੋਈ ਤੇ ਕੰਮ ਕਰਨੇ ਦਾ ਮਨ ਨਹੀਂ ਕਰੇਗਾ। ਬਸ ਐਵੇਂ ਲੱਗੇਗਾ ਕੰਮ ਕਰੋ। ਕਮਰੇ ਚ ਭੱਜੋ ਏਸੀ ਚਾਲੂ ਕਰੋ ਔਰ ਬੈਠੋ। ਬਸ ਹਾਂ ਨਾ ਪਰੇਸ਼ਾਨ ਹੋ ਗਿਆ ਬੰਦਾ ਕੀ ਕਰੇ। ਉਹ ਤੇ ਹੈ ਜਨਾਨੀਆਂ ਨੂੰ ਜੋ ਮਰਜ਼ੀ ਹੋਜੇ। ਰੋਟੀ ਤਾਂ ਬਣਾਣੀ ਪੈਣੀ ਐ ਚਾਹੇ ਗਰਮੀ ਹੋਏ ਚਾਹੇ ਧਰਮੀ ਹੋਏ।
ਸਹੀ।
ਕੀ ਕਰੇਗਾ ਬੰਦਾ ਆਪਣੇ ਕੰਮ ਤੇ ਕਰੇ ਨੇ ਡਿਊਟੀਆਂ ਤੇ ਨਿਭਾਉਣੀਆਂ ਨੇ ਹਾਂ ਬਿਟੀਆਂ ਨੇ ਖਾ ਲਿੱਤੀ ਗੁਰਦੁਆਰੇ ਤੋਂ ਲੈ ਕੇ ਆਈ ਸੀ ਨਾ
ਅੱਛਾ ਅੱਛਾ ਅੱਛਾ ਹਾਂ ਹਾਂ ਹੁਣ ਸੁਆਹ ਦੇ ਨਾਲ ਟਾਈਮ ਨਾਲ ਥਕਾਵਟ ਜ਼ਰੂਰ ਆਉਂਦੀ ਹੈ ਨਾ ਬੱਚਿਆਂ ਦੀ ਹਾਂੋ ਹਾਂ ਇਹ ਠੀਕ ਹੈ ਨਾ ਆਪਣਾ ਟਾਈਮ ਹਾਂ ਫ ਸਕੂਲ ਜਾਣਾ ਹੁੰਦਾ ਨਾ ਬੱਚੇ ਥਕਾਵਟ ਦੁੰ ਥੱਕੇ ਹਦੇ ਬੱਚੇ ਸਵੇਰੇ
ਸੋਣ ਤੇ ਫਿਰ ਗੱਲ ਹੀ ਕੀ ਹੈ ਨਿੰਦਰ ਹੈ ਨੀ ਅੱਖਾਂ ਚ
ਹਮ ਚਲ ਸ਼ਾਮੀ ਕਿਸੇ ਐਕਟੀਵਿਟੀ ਵੀ ਕਰਦੀ ਜਾਂਦੀ ਸ਼ਾਮੀ ਜਾਂਦੀ ਕੋਈ ਐਕਟੀਵਿਟੀ ਕਰਦੀ ਹੈ
ਐਕਟੀਵਿਟੀ ਨਹੀਂ ਹੈ ਜਿਵੇੈਂ ਟਿਊਸ਼ਨ
ਅੱਛਾ ਅੱਛਾ ਕੋਈ ਐਕਟੀਵਿਟੀ ਹਾਂ ਚਲੋ ਥੋੜੇ ਦਿਨ ਹੋਰ ਨਿਕਲ ਜਾ ਹੁਣ ਸਕੂਲ ਖੁੱਲੇ ਹੈਗੇ ਉਹਦੇ ਬਾਅਦ ਤੇ ਫਿਰ ਬੱਚ ਜਾਏਗਾ ਹੀ ਨਾ ਕੋਚਿੰਗ
ਹਾਂ ਫਿਰ ਧੀਰੇ ਧੀਰੇ ਦੇਖਾਂਗੇ ਸਭ ਕੁੱਛ ਅਰੇ ਬੱਚਿਆਂ ਕੋਲ ਇੰਨਾ ਪੜ੍ਹਾਈ ਦਾ ਹੀ ਇੰਨਾ ਬਰਡਨ ਹੁੰਦਾ ਕਿ ਦੂਜ ਕਲਾਸਾਂ ਕੀ ਲਗਵਾ ਕੇ ਦਈਏ
ਹਹ ਚਲੋ ਇੱਕ ਲਗਾ ਤਾਂ ਸਹੀ ਰਹਿੰਦਾ ਆਪਣੇ ਕੋਲ ਵੀਨਾ ਟਾਈਮ ਨੀ ਹੁੰਦਾ ਬੰਦਾ ਧਿਆਨ ਕਰਨ ਲਈ ਚਲੋ ਚਬਤ ਤੱਕਦਾ
ਪੁੱਛਣਾ ਤਾਂ ਜਰੂਰੀ ਹੈ ਯਾਰ ਦ ਦੂਜੇ ਕੰਮ ਇੰਨੇ ਰਹਿੰਦੇ ਨੇ ਕੀ ਚੱਲ ਲੱਗਦਾ ਕਮ ਸੇ ਕਮ ਬੱਚਾ ਤੇ ਟਿਊਸ਼ਨ ਜਾਵੇ
ਉਹ ਤੇ ਹੈ ਹੀ ਕਿਸੇ ਬੰਦਾ ਘਰ ਕੋਈ ਗੈਸਟ ਆਉਂਦਾ ਨੀ ਬੱਚੇ ਨੂੰ ਕਰ ਪਾਉਂਦਾ ਬੰਦਾ
ਕਿਟੀਆਂ ਨੇ ਕਦੇ ਕਿਸੇ ਕਾਰ ਤੇ ਜਾਣਾ ਹੀ ਕਦੀ ਕੁਛ ਹੀ
ਹਾਂ ਨਹੀਂ ਬੱਚੇ ਕੇਅਰ ਕਰ ਪਾਉਂਦਾ ਬੰਦਾ ਹਾਂ ਇੱਕ ਲਗਵਾਤ ਉਹ ਕੋਚਿੰਗ ਸਹੀ ਰਹਿੰਦਾ ਆਪਣਾ
ਨਹੀਂ ਮੈਂ ਤੇ ਮੈਂ ਤੇ ਇਹਹੀ ਸੋਚਦੀ ਹਾਂ ਭਈਆ ਲਗਵਾ ਦੋ
ਹਾਂ ਉਹ ਤੇ ਹੈ ਹੀ ਹੈ ਉਹ ਤੇ ਹੈ ਹੀ ਹੈ ਚਲੋ ਬੇਟਾ ਕਿੰਨੇ ਵਜੇ ਆਏਗਾ
ਉਹ ਆਏਗਾ ਪੰਜ ਵਜੇ
ਅੱਛਾ ਬਹੁਤ
ਸਾ ਬਹੁਤ ਬਹੁਤ ਭੈੜਾ ਟਾਈਮ ਹੋ ਗਿਆ ਹੁਣ ਸਕੂਲ ਵਾਲਿਆਂ ਨਾਲ ਗੱਲ ਕਰਨੀ ਹੈ ਭਈਆ ਟਾਈਮ ਸਹੀ ਕਰੋ
ਹਾਂ ਨਾ ਵਹਿਨ ਵਾਲੇ ਗੱਲ ਕਰ ਰਹੇ ਸਵੇ ਸਵੇਰੇ ਸਵੇਰੇ ਆ ਦੋ ਘੰਟੇ ਪਹਿਲੇ ਆ ਜਾਂਦਾ ਵ
ਹਾਂ ਉਹਨੂੰ ਵੀ ਬੋਲਾਂਗੀ ਬਈ
ਹਾਂ ਹੋਰ ਕੀ ਬੱਚੇ ਨੂੰ ਦੋ ਘੰਟੇ ਪਹਿਲ ਲਿਆ ਕੇ ਥੋੜਾ ਜਾਓ ਕੰਪਲੇਂਟ ਕਰੋ ਵੀ ਇਨਾ ਲੇਟ ਟਾਈਮਸੀਂ ਕਿਉਂ ਕਿਥ ਹੈਗਾ।
ਨਹੀਂ ਬੋਲਣਾ ਇਸ ਪਾਸੇ ਸਾਰੇ ਪੇਰੈਂਟਸ ਬੋਲਦੇ ਹੀ ਪਏ ਨੇ, ਕਿ ਇਸ ਚੀਜ਼ ਦੀ ਕੰਪਲੇਨ
ਹਾਂ ਉਹ ਤੇ ਹੈ, ਵੈਨ ਵਾਲੇ ਨੇ ਕਿਹਾ ਕਰੋਨੀ ਜਲਦੀ ਨਾ ਆਏ ਕਰੇ ਦੋ ਘੰਟੇ ਪਹਿਲੇ ਆ।
ਉਹ ਤੇ ਡੇਢ ਘੰਟੇ ਪਹਿਲੇ ਆ ਕੇ ਬ ਬਹਿ ਗਿਆ।
ਉਹੀ ਤੇ ਨਾ ਸਵੇਰੇ ਟਾਈਮ ਹੁੰਦਾ। ਬੱਚੇ ਨੂੰ ਕੋ ਕੁਛ ਖਾਧਾ ਪੀਤਾ ਹੁੰਦਾ ਫਿਰ
ਨਹੀਂ ਨਹੀਂ ਪਰੋਂਠਾ ਤੇ ਖਾ ਕੇ ਹੀ ਗਿਆ ਸੀ। ਇੱਕ ਪਰੋਂਡਾ ਖਾ ਕੇ ਗਿਆ ਸੀ, ਖਾ ਕੇ ਜਾਂਦਾ ਉਹ ਅਗਰ ਨਹੀਂ ਖਾ ਜਾਂਦਾ ਤੇ ਮੈਂ ਵਹਿਣ ਵਾਸਤੇ ਦੇ ਦਿੰਦੀ ਹਾਂ। ਇੱਕ ਟਿਫਿਨ ਕਿ ਬੇਟਾ ਤੂੰ ਰਸਤੇ ਤੇ ਖਾ, ਕਿਉਂਕਿ ਇੱਕ ਘੰਟੇ ਪਹਿਲਾਂ ਭੁੱਖ ਚ ਲੱਗੇਗੀ ਸੀ।
ਉਹ ਤੇ ਹੈ ਹੀ ਹੈ।
ਨਹੀਂ ਨਹੀਂ ਉਹ ਸਭ ਮੈਂ ਐਕਸਟਰਾ ਟਿਫਨ ਦਿੰਦੇ ਹ ਬਲਕਿ ਹੁਣ ਬੋ ਰਿਹਾ ਸੀ, ਮੰਮੀ ਐਕਸਟਰਾ ਸਨੈਕਸ ਨੂੰ ਹੀ ਲੈ ਕੇ ਜਾਣਾ ਪਏਗਾ। ਕਿਸ ਟਾਈਮ ਇੱਛਾ ਹੁੰਦੀ ਹੈ, ਕੁਛ ਖਾਣੇ ਦੀ ਮਿਕਚਰ ਹੋ ਗਿਆ ਕੁਛ ਹੋ ਗਿਆ। ਹਾਂ ਮਤਨਬ ਤੂੰ ਆਪਣੀ ਸਾਨ ਨਾਲ ਦੇਖ ਤੁਹਾਨੂੰ ਜੋ ਲੈ ਕੇ ਜਾਣਾ ਉਹ ਲੈ ਕੇ ਜਾ।
ਹਾਂ ਉਹ ਤੇ ਹੈ ਹੀ ਆ ਚਲੋ। ਉਹ ਤੇ ਹੈਂ ਇ ਤੇ ਸੁਖ ਹੁੰਦਾ ਬੱਚਾ ਵੱਡਾ ਹੋ ਜਾੇ ਆਪਣੇ ਮੂੰਹ ਤੇਨ ਖਾ। ਪੀ ਲੈਂਦਾ ਹੈਗਾ ਛੋਟੇ ਬੱਚਿਆਂ ਦਾ ਹੁੰਦਾ ਜ ਤੱਕਣਾ ਪੈਂਦਾ ਹੈਗਾ ਮਾਵਾਂ ਨੂੰ ਵੱਡਾ ਬੱਚਾ ਹੋ ਜਾੇ ਆਪਣੇ ਆਪ ਖਾ ਪੀ ਲੈਂਦਾ।
ਹੁ ਵੱਡਾ ਹੋਇਆ ਤਾਂ ਹੀ ਥੋੜ੍ਹੀ ਦੂਰ ਪਾਉਣੇ ਦਾ ਸੋਚਿਆ ਵਰਨਾ ਸੋਚਦੀ ਨਾ।
ਹਾਂ ਨਹੀਂ ਠੀਕ ਹੈ ਨਾ ਬ ਪੜ੍ਹਾਈ ਤੇ ਬਹੁਤ ਜ਼ਰੂਰੀ ਹੈ, ਐਜੂਕੇਸ਼ਨ ਤੇ ਬਹੁਤ ਜ਼ਰਰੀ ਬੱਚਾ ਪੜ੍ਹ ਲਿਖ ਜਾਏ।
ਐਜੂਕੇਸ਼ਨ ਦਾ ਹੈ ਨਹੀਂੀ ਹੈ।
ਨਹੀਂ ਨਹੀਂ ਬਹੁਤ ਜ਼ਰੂਰੀ ਹੈ, ਬਈਆ ਅੱਜ ਕੱਲ ਨਹੀਂ ਨਹੀਂ ਤੁਸੀਂ ਪੜ੍ਹਾਈ ਦੇ ਵਿੱਚ ਕੋਈ ਨਾ ਕਰਦਾ ਅੱਛੀ ਅੱਛੀ
ਨਹੀਂ ਮੈਂ ਕਮਪ੍ਰੋਮਾਈਜ਼ ਕਰਦੀ ਇਸ ਨਹੀਂ ਰ ਬੱਚਾ ਵੀ ਐਸਾ ਹੈ ਪੜ੍ਹਨ ਵਾਲਾ ਹੈ। ਤੇ ਫਿਰ ਉਹਨੂੰ ਕਿਉਂ ਨਾ ਪਲੈਟਫਾਰਮ ਦਿੱਤਾ ਜਾਏ।
ਹ ਬਿਲਕੁਲ ਸਹੀ ਗੱਲ ਹੈ, ਕਿਉਂ ਨੀ ਉਹੀ ਦੇਖੋ ਇੱਕ ਗੱਲ ਦੱਸਾਂ ਨਾ ਉਹੀ ਬੱਚੇ ਦਾ ਹੁਨਰ ਹੁੰਦਾ। ਕੰਮ ਆਉਦਾ ਲਾਈਫ ਵਿੱਚ।
ਬਸ ਬਿਜਨਸ ਹੈ ਕਿ ਨਹੀਂ ਹੈ ਤੇ ਹਜੇ ਬਿਜਨਸ ਕਰੀ ਨਾ ਭਾਈ। ਤਨੂੰ ਕਰਨਾ ਤੇ ਕਰੀ ਲੇਕਿਨ ਪਹਿਲੇ ਤੂੰ ਪੜ੍ਹਾਈ ਤੇ ਕਰ ਪੜ੍ਹਨੇ ਵਾਲੇ ਬੱਚਿਆਂ ਦਾ ਅਲੱਗ ਤਰੀਕਾ।
ਹਾਂ ਅਲਗ ਤਰੀਕੇ ਦਾ ਆਉਂਦਾ ਬ ਬਿਨ ਕਰਨ ਉਹ ਨੌਲੇਜ ਹੁੰਦੀ ਹੈਗੀ ਹੈ।
ਤਰੀਕਾ ਅਲਗ ਮੈਂ ਤੇ ਬੋਲੀ ਮੈਂ ਕਿਹਾ ਦੇਖ ਮੈਂ ਕੱਲ ਹੀ ਬੋਲਿਆ ਮੈਂ ਕਿਹਾ ਜੋ ਤੇਰੇ ਪਾਪਾ ਨਹੀਂ ਤੇ ਤਕਨੀਕ ਨਾਲ ਬਿਜਨਸ ਨਹੀਂ ਕਰ ਪਾ ਰਹੇ ਤੂੰ ਕਰੀ।
ਹਾਂ ਉਹ ਤੇ ਹੈ ਹੀ ਉਹ ਫਿਰ ਉਹ ਫ ਪੜ੍ਹੇ ਲਿਖੇ ਬੱਚੇ ਨੇ ਆਉਂਦੇ ਗਾਈਡ ਅੱਛੀ ਦਾ ਕਰ ਲੈਂਦੇ।
ਗਾਈਡ ਅੱਛੇ ਕਰ ਲੈਂਦੇ ਨਾਲ ਬੋਲਣੇ ਦਾ ਤਰੀਕਾ ਸੁਣਨੇ ਦਾ ਤਰੀਕਾ।
ਸਭ ਚੇਂਜ ਹੋ ਜਾਂਦਾ ਹੈਗਾਥ ਇਹ ਹੁੰਦਾ ਨਾ ਪ ਦਾ ਬੈ। ਫਟ ਹੁੰਦਾ ਹੈ ਬਿਜਨਸ ਬੰਦਾ ਆਰਾਮ ਨਾਲ ਕਰ ਲਗਾ
ਹਾਂ ਦੋਨੋ ਸੀ ਹੁ ਜੋ ਬੱਚਾ ਪੜ੍ਹੇਗਾ ਨਹੀਂ। ਉਹ ਬਿਜਨਸ ਬਿਜਨਸ ਹੀ ਕਰਨ ਜਗਾ ਰਹਿ ਫਿਰ ਪੜ੍ਹਾਈ ਕਰਨ ਜਗਗਾਾ ਨਹੀਂ ਰਹਿ ਜਾਏਗਾ।
ਹ ਨਹੀਂ ਨਹੀਂ ਠੀਕ ਹੈ ਕਿਉਂ ਸਮੇਂ ਦਾ ਦੇਖੋ ਕੋਈ ਪਤਾ ਨੀ। ਕੀ ਹੋਣਾ ਕੀ ਨਹੀਂ ਹੋਣਾ ਆਪਣਾ ਹੁਨਰ ਹੋਏਗਾ ਐਜੂਕੇਸ਼ਨ ਦੇ ਕੋਲ ਹੈਏਗੀ। ਬਹੁ ਕਿਸੇ ਬੱਚਾ ਜ ਜੋਬ ਕਰ ਹੀ ਲਗਾ ਨਾ ਆਪਣਾ ਬਹੁਤ ਜ਼ਰੂਰੀੇ ਪੜ੍ਹਾਈ ਚ ਬਹੁਤ ਅੱਛੇ ਤੇ ਅੱਛੇ ਸਕੂਲ ਪਾਨਾ ਬੱਚੇ ਜ ਬੱਚਾ ਥੋੜ੍ਹਾ ਪੜ੍ਹੇ ਵਾਲਾ ਹੈਗਾ ਆਪਣਾ
ਨਹੀਂ ਨਹੀਂ ਉਹਦੇ ਵਾਸਤੇ ਕਰਾਂਗੇ ਐਸਾ ਨਹੀਂ ਹੈ, ਉਹਦੇਾਸਤੇ ਕਰਾਂਗੇ ਬਸ ਇਹ ਇਹਦੀ ਬੁੱਧੀ ਹੋ ਵਰਾ ਵੀ ਪੜ੍ਹੇ ਵਾਲੀ ਬੱਸ।
ਬਸ ਬਸ ਬੇਟੀ ਨੂੰ ਵੀ ਆਪਣਾ ਪੜ੍ਹਾ ਲਿਖਾ ਦੇਣਾ, ਇੱਕ ਕੁੜੀਆਂ ਲਈ ਬਹੁਤ ਜ਼ਰੂਰੀ ਹੈਗਾ।
ਅ ਹਰ ਮਾਂ ਪਿਓ ਚਾਹੁੰਦੇ ਹੈ ਕਿ ਬੱਚਾ ਪੜ੍ਹੇ।
ਹਾਂ ਅਜ ਕੱਲ੍ਹ ਕੋਈ ਨੀ ਹੈ ਕਿ ਕੁੜੀ ਨਹੀਂ ਪੜ੍ਹਨਾ ਕੁੜੀਆਂ ਨਹੀਂ ਪੜ੍ਹਨਾ ਕੁੜੀਆਂ ਨੂੰ
ਵੀ ਚਾਰ ਗਏ। ਐਹ ਕੌਣ ਸੋਚਦਾ ਅੱਜ-ਕੱਲ। ਕੁੜੀ ਨੂੰ ਪੜ੍ਹਾਈਏ ਤੇ ਮੁੰਡੇ ਨੂੰ ਨਾ ਪੜ੍ਹਾਈਏ। ਅੱਜ ਕੱਲ੍ਹ ਮੈਂ ਤੇ ਕਹਿੰਦੀ ਹ ਮੁੰਡਿਆਂ ਤੋਂ ਜ਼ਿਆਦਾ ਕੁੜੀਆਂ ਨੂੰ ਪੜ੍ਹਨਾ ਜ਼ਰੂਰੀ ਏ।
ਆਜ-ਕਲ ਕੁੜੀਆਂ ਨੂੰ ਪੜ੍ਹਨਾ ਜ਼ਿਆਦਾ ਜ਼ਰੂਰੀ ਏ।
ਬੋਤ ਜ਼ਰੂਰੀ ਹੈਗਾ ਕੁੜੀਆਂ ਨੂੰ ਪੜ੍ਹਨਾ ਬੋਤ ਜ਼ਰੂਰੀ ਅਅ ਹਾਂ।
ਓ ਕਮ ਸੇ ਕਮ ਓਨੂੰ ਓਥੇ ਓ ਇੱਜਤ ਨਾ ਮਿਲੀ ਤੇ ਆਪਨਾ, ਆਪਨਾ ਤੇ ਖਾਏ ਪੀਏਗੀ।
ਆਪਨਾ ਤੇ ਖਾ ਪੀ ਲੇਗੀ ਨਾ, ਕਮਾ, ਖਾ ਲੇਗੀ ਨਾ।
ਉਹ ਮੈਂ ਬੋਲਿਆ ਮੁੰਡੇ ਨੇ ਤੇ ਆਪਣੇ ਘਰ ਹੀ ਰੇਣਾ। ਬਸ ਮੁੰਡੇ ਨੇ ਤੇ ਮੁੰਡੇ ਨੂੰ ਤੇ ਆਪਣੇ ਪਿਓ ਦਾ ਬਿਜਨਸ ਮਿਲ ਜਾਏਗਾ। ਕੁੜੀ ਨੂੰ ਥੋੜਾ ਪਿਓ ਦਾ ਬਿਜਨਸ ਮਿਲੇਗਾ।
ਹਾਂ, ਓ ਤੇ ਹੈ।
ਮੈਂ ਕਹਿੰਦੀ ਸਭ ਤੋਂ ਜ਼ਿਆਦਾ ਪੜ੍ਹਨਾ ਜ਼ਰੂਰੀ ਏ। ਉਹਨਾ ਨੂੰ ਪਹਿਲੇ ਖੜੇ ਹੋਣਾ ਜ਼ਰੂਰੀ
ਹਾਂ ਚਲ ਠੀਕ ਹੈ, ਆਪਣਾ ਹੋਰ ਕੀ। ਹਾਂ ਉਹ ਬੱਚੇ ਛੋਟੇ ਹੁੰਦੇ ਲਾਟ ਪਿਆਰ ਛਰਾ ਹੋ ਜਾਂਦਾ ਕੋਈ ਗੱਲ ਨੀ ਤੇ
ਜ਼ਿਆਦਾ ਹੀ ਲਾਡ ਹੋ ਗਿਆ। ਜਰਾ ਸਭ ਕੁੱਛ ਬੋਲੋ ਤਾਂ ਰੋਣਾ ਐਵੇਂ ਆ ਜਾਂਦਾ ਪਤਾ ਨੀ ਕੀ ਹੋ ਗਿਆ। ਪੰਜ ਸਾਲ ਦੀਆਂ।
ਹਾਂਜੀ, ਕਿੰਨੇ ਸਾਲ ਦੀ? ਅੱਛਾ, ਅੱਛਾ ਕੋਈ ਗੱਲ ਨੀ ਅਜੇ ਬੱਚੀ ਨਾ ਛੋਟੀ ਜ
ਹਾਂ ਬੱਚੀ ਤੇ ਹੈ ਜਰਾ ਜ ਕੁਛ ਬੋਲੋ ਤੇ ਬਾਪੂ ਕੋਲ ਚਲੀ ਜਾਏਗੀ ਮੈਨੂੰ ਮਾਰ ਰਹੀ ਏ ਮੰਮਾ।
ਕੁੜੀਆਂ ਆਉਦੀਆਂ ਹੀ ਲਾਡਲੀਆਂ ਬਾਪੂ ਦੀਆਂ
ਬੇਟੀ ਨੂੰ ਕੁਛ ਨਾ ਬੋਲੀ ਬਸ ਐਵੇਂ ਨੀ ਹੁੰਦਾ ਨਾ। ਪੜ੍ਹਾਣੇ ਵਾਸਤੇ ਥੋੜਾ ਬਹੁਤੇ ਡਾਟਣਾ ਪੈਂਦਾ ਨਾ।
ਪਿਆ ਨੀ ਪੜ੍ਹਾਈ 'ਚ ਕੋਈ ਲਾਡ ਪਿਆਰ ਨ ਖਾਣ-ਪੀਣ ਪਾਣਨ- ਪੀਣ ਦਾ ਲਾਡ ਹੁੰਦਾ ਪੜ੍ਹਾਈ ਦਾ ਕੋਈ ਲਾਡ ਨ ਨਹੀਂ ਹੁੰਦਾ।
ਕੰਪਰੋਮਾਈਜ ਨਹੀਂ ਪੜ੍ਹਾਈ ਤੇ ਨਾ ਬੋਲਿਆ ਕਰੋ ਮੇਰੇ ਵਿੱਚ ਨਾ ਆਇਆ ਕਰੋ ਮੈਂ ਬੋਲਿਆ ਪੜ
ਤ ਬੰਦਾ ਡਾਟ ਹੀ ਦੀ ਦਿੰਦਾ ਕੋਈ ਗੱਲ ਨੀ ਹਾਂ ਚਲੋ ਠੀਕ਼ ਹ ਹਾਂਜੀ ਓ ਤਾ ਹੈ ਈ ਕੌਣ ਡਾਟੇਂ ਗਾ ਮਾ ਪਿਓ ਈ ਡਾਟੇਂ ਗਾ।
ਫਿਰ ਅਗਰ ਮੈਂ ਨੀ ਬੋਲਾਂਗੀ ਕਿ ਤੂੰ ਪੜ ਤੇ ਕੌਣ ਬੋਲੇਗਾ ਉਹਨੂੰ ਪੜ੍ਹਨੇ ਨੂੰ
ਸਹੀ 'ਚ ਆਈ ਕੰਮ ਆਨਾ ਅੱਗੋ ਜਾ ਕੇ।
ਹਾਂ ਉਹੀ ਮੇਰਾ ਬੇਟਾ ਬੋਲਦਾ ਮੈਨੂੰ ਤਾਂ ਤੁਸੀਂ ਇਨਾ ਮਾਰ- ਮਾਰ ਕੇ ਪੜ੍ਹਾਇਆ ਸੀ ਉਹਨੂੰ ਵੀ ਥੋੜ੍ਹਾ ਪੜ੍ਹਾ ਲਿਆ ਕਰੋ।
ਆ ਆਹ ਭੈਣ-ਭਾਈ ਜੀ ਕਰਦੇ ਹੈਗੇ ਤੂੰ ਇਨਾ ਕਰਦੇ ਇਹ ਨੀ ਹੁੰਦਾ ਮਾਂ-ਪਿਓ ਬੱਚੇ ਇੱਕ ਸਮਾਨ ਹੁੰਦੇ ਏ ਨੀ ਸਮਝਦੇ।
ਆ ਨਾ ਬੇਟਾ ਤੈਨੂੰ ਤੈਨੂੰ ਮਾਰ ਕੇ ਨਾ ਪੜਾਇਆ ਕੁਛ ਨੀ ਹੁੰਦੈ ਪੜ ਲੈ ਗਈ ਮੈਨੂੰ ਪਤਾ। ਪੜ੍ਹ ਲੈ ਗਈ ਕਿਉਂ ਮਾਰਾ ਉਸ ਵੇਲੇ ਹੋਰ ਉਹਨੂੰ ਤੇ ਮੈਂ ਬੜਾ ਪੜ੍ਹਾਇਆ ਉਹਨੂੰ ਮੈਂ ਐਵੇਂ ਡੰਡੇ ਮਾਰ- ਮਾਰ ਕੇ ਪੜਾਇਆ ਲੇਕੀਨ ਅੱਜ ਅੱਛਾ ਹੈ ਨਾ ਪੜ ਗਿਆ ਤੇ ਅੱਜ ਆਪਣਾ ਫਾਇਦਾ ਸੁਣਾ। ਅੱਜ ਹਾਂ ਅੱਜ ਅੱਛਾ ਹੈ ਅੱਜ ਹੁਸ਼ਿਆਰ ਏ ਤਾਈ ਨੀ ਕਿਉਂਕਿ ਨੀਵ ਮਜਬੂਤ
ਹਾਂ ਇੰਨੀ ਮਜ਼ਬੂਤ ਹੋ ਗਈ ਨਾ ਉਹਦੀ ਹਾਅ ਧਿਆਨ ਕੀਤਾ ਲਾਪਰਵਾਹ ਕਰ ਦਿੰਦੇ ਮਜ਼ਬੂਤ ਹੁੰਦੀ ਉਹ ਅੱਗੋਂ ਜਾ ਕੇ ਕੰਮ ਆਏਗੀ।
ਬਸ ਅੱਜ ਓਦਾ ਅੱਜ ਏਅ ਸਟੈਂਡਰਡ ਤੇ ਵੀ ਅੱਜ ਓਦਾ ਬਨਿਆ ਹੋਇਆ ਏ। ਇੰਟਰਸਟ ਇਸ ਕਰਕੇ ਹੀ ਬਣਿਆ ਨਾ ਕਿ ਹਾਂ ਚੱਲ ਹੋ ਕਿਉਂਕਿ ਉਹ ਸ਼ੁਰੂਆਤ ਤੇ ਹੁਸ਼ਿਆਰ ਸੀ। ਨਈ ਉਹ ਹੁਸ਼ਿਆਰ ਬੱਚਾ ਮੇਰਾ
ਠੀਕ ਹੈ ਬਸ ਨਹੀਂ ਮਜਬੂਤ ਹੋ ਜੇ ਬੱਚਾ ਕਰ ਲੈਂਦਾ। ਅੱਗੋਂ ਕਰ ਲੈਂਦਾ ਐਸੀ ਗੱਲ ਨਈ ਐ ਹਾਂ ਬੱਚੇ ਨੂੰ ਇੰਟਰਸਟ ਹੀ ਯ ਸ਼ੌਂਕ ਹੀ ਕਹਿੰਦਾ ਮੈਂ ਅੱਛੇ ਅੱਛੇ ਨੰਬਰ ਲੈ ਕੇ ਆਵਾ ਅਛੇ ਅੱਛੇ ਕਰਾਂ
ਰਹਿੰਦਾ ਈ ਐ ਹਾਂ ਰਹਿੰਦਾ ਈ ਹੈ ਵੈਸੇ ਅੱਜ ਕੱਲ ਕਮਪਟੀਸ਼ਨ ਹਾਂ- ਹਾਂ ਤਾਂ ਇਹ ਤੇ ਬੋਲਦਾ ਤੁਸੀਂ ਮੈਨੂੰ ਕਿੰਨਾ ਪੜਾਦੇਂ ਸੀ ਮੈਂ ਕਿਹਾ ਤੇ ਅੱਛਾ ਹੈ ਨਾ ਪੜ੍ਹਾਦੀ ਸੀ ਤੇ ਅੱਜ ਤੂੰ ਦੇਖ ਪੜ੍ਹਦਾ ਤੇ ਐਵੇਂ
ਹਾਂ ਓ ਤੇ ਹੈ।
ਕਰ ਲਏਗਾ ਮੈਨੂੰ ਐਵੇਂ ਉਮੀਦ ਐ। ਹਾਂਜੀ ਸਭ ਸਭ ਠੀਕ ਠਾਕ ਨੇ ਸਭ ਵਧੀਆ ਨੇ ਉਹਦਾ ਵੇਟ ਕਰਦੀ ਰਹਾਂਗੀ ਹੁਣ ਸੋਨੇ ਦਾ ਵੀ ਮਨ ਨੀ ਕਰ ਰਿਹਾ ਮੈਂ ਕਿਹਾ ਚੱਲ ਸੋਂਦੀ ਆਂ। ਥੋੜਾ ਕੰਮ ਕਾਜ ਤੱਕ ਲਈਏ ਬਸ ਸਭ ਸਭ ਠੀਕ ਠਾਕ ਏ। ਕੀ ਕਰ ਹੈ ਤੁਹਾਡਾ ਬੇਟਾ
ਬੇਟਾ ਬਸ ਹ ਯਾਰ ਕਿ ਮੰਮੀ ਰੋਟੀ ਬਣਾ ਹਾਂ
ਬੜੀ ਦੇਰ ਨਾਲ ਸੋਣ
ਨਾਇਟ ਡਿਊਟੀ ਕਰ ਦ ਨਾ ਕੀ ਕੀਤਾ ਜਾਏ ਕਹਿੰਦਾ ਮੰਮੀ ਰਾਤੀ ਮੈਨੂੰ ਸਹੀ ਲੱਗਦਾ ਮੈਂ ਕਿਹਾ ਠੀਕ ਏ।
ਹਾਂ ਜਿਵੇ ਕੰਫਰਟੇਬਲ ਲੱਗੇਿਆ ਸਹੀ ਗੱਲ
ਕੰਪਨੀ ਕੰਮ ਨਾ ਮਤਲਬ ਹੈ ਜੇ ਮਰਜ਼ੀ ਕਰੋ।
ਉਹ ਤੇ ਹੈ।
ਕੰਪਨੀ ਕੰਮ ਨਾਲ ਮਤਲਬ ਜੀ ਮਰਜ਼ੀ ਕਰੋ ਅਸੀਂ ਕਹਿੰਦੇ ਹੈਗੇ ਤੂੰਂ ਦਿਨੇ ਕਰ ਲਿਆ ਕਰ ਲੇਕਿਨ ਕਹਿੰਦਾ ਮਨੀ ਸਹੀ ਲੱਗਦਾ ਮੈਂ ਕਿਹਾ ਚਲੋ ਠੀਕ ਏ।
ਚਲੋ ਜਿ ਬੱਚੇ ਸਹੀ ਲੱਗੇ ਨਾ ਅਸੀਂ ਕਰ ਸਕਦੇ ਹਾਂ ਜੇ ਬੱਚੇ ਨੂੰ ਸਹੀ ਲੱਗਿਆ। ਮੈਂ ਕਿਹਾ ਸਾਡੇ ਮਾਪੇ ਨੂੰ ਹੁੰਦੇ ਨਾ ਸਾਡਾ ਬੱਚਾ ਰਾਤੀ ਦਾ ਜਾਗ ਰਿਹਾ ਹੈਗਾ ਵੇ ਹੂੰ ਜਿ ਬੱਚੇ ਨੂੰ ਸਹੀ ਲੱਗਿਆ। ਹਾਂਜੀ
ਮੈਂ ਕਹਿ ਰਹੀ ਅਗਰ ਤੁਸੀਂ ਹੁਣ ਰੋਟੀ ਬਣਾਉਣ ਜਾ ਰਹੇ ਹੋ ਤੇ ਮੁੰਡੇ ਨੂੰ ਬੋਲੋ ਉਹ ਗੱਲ ਕਰ ਲਵੇ।
ਹਾਂਜੀ ਗੱਲ ਕਰ ਹੈੱਲ
ਵਾਗੁਰੂੀ ਕੀ ਫ ਲਗਾਨੀ ਆ ਫਿਰਟਾਨੂੰ ਹੁ ਬੇਟੇ ਨੂੰ ਬੋਲਿਆ ਜੇ ਫੋਨ ਚੁੱਕੇਗਾ
ਕੀ ਕੀ ਬੋਲਦਾ